ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਮੈਮ
ਹੋਰ ਕਿਵੇਂ ਹੋ ਤੁਸੀਂ
ਹਾਂਜੀ ਵਧੀਆ ਜੀ ਤੁਸੀਂ ਦੱਸੋ ਜੀ ਗੱਲ
ਮੈਂ ਵੀ ਵਧੀਆ ਹੋਰ ਕੀ ਕਰਦੇ ਸੀ ਤੁਸੀਂ
ਹੈਲੋ ਹਾਂਜੀ-ਹਾਂਜੀ ਕੀ ਕਰਦੇ ਸੀ ਮੈਂਮ
ਕੁਛ ਨੀ ਹਜੇ ਚਾਹ ਪੀ ਕੇ ਹਟੀ ਹਾਂ ਮੈਂ ਹੁਣੇ
ਹਂਦੀ
ਚਾਹ ਪੀ ਕੇ ਹਟੀ ਆਂ ਮੈਂ ਕਿਹਾ ਮੈਂ ਹੁਣੇ
ਅੱਛਾ ਜੀ, ਠੀਕ ਹੈ ਜੀ
ਹਾਂਜੀ-ਹਾਂਜੀ ਤੁਸੀਂ ਕੀ ਕਰਦੇ ਸੀ
ਬਸ ਮੈਂ ਵੀ ਹੁਣੇ ਆਇਆ ਸੀਗਾ ਜੀ ਕੰਮ ਤੋਂ ਅੱਧਾ ਘੰਟਾ ਹੋ ਗਿਆ ਨਹਾ ਨੂੰ ਕੇ ਫਰੈਸ਼ ਹੋ ਕੇ ਬੈਠਾ ਸੀਗਾ ਟੀ ਵੀ ਮੂਹਰੇ
ਅੱਛਾ ਜੀ ਕੀ ਕੰਮ ਕਰਦੇ ਓ ਵੈਸੇ
ਮੈਂ ਲੱਕੜ ਦਾ ਕੰਮ ਕਰਦਾ ਜੀ
ਅੱਛਾ-ਅੱਛਾ ਠੀਕ ਆ
ਹਾਂਜੀ ਬੈੱਡ ਬੁਡ ਵਗੈਰਾ ਕੋਠੀਆਂ ਚ ਬਣਾਉਂਦੇ ਆ ਜੀ
ਓਕੇ-ਓਕੇ ਠੀਕ ਆ ਹੋਰ ਸੁਣਾਓ ਜੀ ਕਦੇ ਤੁਸੀਂ ਓਨਲਾਈਨ ਸ਼ੋਪਿੰਗ ਵਗੈਰਾ ਕਰਦੇ ਓ
ਹਾਂਜੀ-ਹਾਂਜੀ ਕਰਦੇ ਆਂ ਜੀ
ਅੱਛਾ ਪ੍ਰੋਡਕਟਸ ਵਗੈਰਾ ਕਿੱਦਾਂ ਦੇ ਮਿਲਦੇ ਆ ਤੁਹਾਨੂੰ
ਠੀਕ ਮਿਲ ਜਾਂਦੇ ਏ ਮੈਮ
ਅੱਛਾ-ਅੱਛਾ ਮੈਂ ਵੀ ਮਤਲਬ ਕਈ ਟਾਈਮ ਓਨਲਾਈਨ ਸ਼ੋਪਿੰਗ ਵਗੈਰਾ ਕੀਤੀ ਸੀ ਬਟ ਕੋਈ-ਕੋਈ ਮਤਲਬ ਨਾ ਕਹਿੰਦੇ ਨਾ ਕੱਪੜਾ ਵਧੀਆ ਨੀ ਆਉਂਦਾ ਚੁੱਬਵਾ ਜਿਹਾ ਕੱਪੜਾ ਆਉਂਦਾ ਮੈਂ ਤਿੰਨ-ਚਾਰ ਟੀਸ਼ਟਾਂ ਮੰਗਵਾਈਆਂ ਸੀ, ਜਿਹ ਚੋਂ ਦੋ-ਤਿੰਨ ਵਧੀਆ ਨਿਕ ਨਿਕਲੀਆਂ ਕਾਟਨ ਚ ਪਿਓਰ
ਅੱਛਾ ਜੀ-
ਤੇ ਬਾਕੀ ਸਿਲਕ ਚ ਆ ਗਈਆਂ ਸੀ ਫਿਰ ਇਸ ਕਰਕੇ ਮੈਂ ਓਨਲਾਈਨ ਸ਼ੋਪਿੰਗ ਵਗੈਰਾ ਘੱਟ ਹੀ ਕਰਦੀ ਹਾਂ ਥੋੜ੍ਹੀ
ਠੀਕ ਹੈ ਜੀ, ਚੱਕਰ ਆ ਨਾ ਵੀ ਹੁੰਦੇ ਕੁਛ ਹੋਰ ਆ ਨਾ ਜੀ ਉਹ ਭੇਜਦੇ ਕੁਛ ਹੋਰ ਆ
ਹਾਂਜੀ-ਹਾਂਜੀ ਸਹੀ ਕਿਹਾ
ਅਤੇ ਇਸਦੇ ਕਰਕੇ ਥੋੜ੍ਹੀ ਘਟ ਹੀ, ਮੈਂ ਵੀ ਘਟ ਹੀ ਕਰਦਾ ਮੈਂ ਟੂਲ-ਟਾਲ ਮੰਗਵਾ ਲੈਂਦਾ ਵਾ ਕਈ ਵਾਰ ਟੂਲ ਤਾਂ ਕੁਸ਼ ਨੀ ਹੁੰਦੇ ਕੰਪਨੀ ਦੇ ਜੇ ਮੰਗਵਾਨੇ ਨੇ ਜੇ ਬੋਸ-ਬੋਊਸ ਦੇ ਮੰਗਵਾ ਲਈਦੇ ਜੀ ਸਟੈਨਲੀ ਦਾ ਮੰਗਵਾ ਲਈਦਾ ਜੀ ਉਸ ਕੱਪੜਾ ਕੁਪੜਾ ਤਾਂ ਖਾਸ ਮੰਗਵਾਇਆ ਨਹੀਂ ਕਦੇ ਜੀ
ਅੱਛਾ, ਅੱਛਾ ਚਲੋ ਵਧੀਆ।
ਹਾਂਜੀ, ਟੂਲ ਥੋੜ੍ਹਾ ਜਿਹਾ ਮੰਗਵਾ ਲਇਦਾ ਜੀ।
ਅੱਛਾ ਅੱਛਾ ਹੋਰ ਸੁਣਾਓ ਜੀ
ਬਸ ਬਹੁਤ ਵਧੀਆ ਤੁਸੀਂ ਸੁਣਾਓ ਆਪਣਾ ਕਿ ਖਾਣਾ ਤਾਂ ਫਿਰ ਤੁਸੀਂ ਲੇਟ ਬਣਾਉਂਦੇ ਹੋਗੇ ਜੀ
ਹਾਂਜੀ ਰੋਟੀ ਤਾਂ ਅਸੀਂ ਲੇਟ ਹੀ ਖਾਂਦੇ ਬਣਾਉਦੇ ਵੀ ਲੇਟ ਆ ਤੇ ਖਾਂਦੇ ਵੀ ਲੇਟ ਆਂ
ਅੱਛਾ ਜੀ
ਹਾਂਜੀ ਜਿਵੇਂ ਲਬ ਨੌ ਵਜੇ ਬਣਾਉਣ ਲੱਗਦੇ ਆ ਦਸ ਗਿਆਰਾਂ ਵਜੇ ਤੱਕ ਜਾ ਕੇ ਖਾਂਦੇ ਆਂ
ਠੀਕ ਏ ਜੀ ਕਿਉਂਕਿ ਐਂ ਨਾ ਫਿਰ ਇੱਧਰ ਸਾਰੇ ਇੱਦਾਂ ਹੀ ਕਰਦੇ ਆ, ਮਹਾਰਾਸ਼ਟਰ 'ਚ ਇਹਨਾਂ ਦੀ।
ਤੇ ਹਾਂਜੀ-ਹਾਂਜੀ।
ਵਿਆਹ 'ਚ ਤਾਂ ਪੰਜ ਵਜੇ ਤੋਂ ਸਟਾਰਟ ਹੋ ਜਾਂਦਾ ਜੀ ਖਾਣਾ।
ਹਾਂਜੀ-ਹਾਂਜੀ ਸਹੀ ਕਿਹਾ ਲ ਮਤਲਬ। ਅਸੀਂ ਵੈਸੇ ਪੰਜਾਬੀ ਬਟ ਥੋੜ੍ਹੀ ਨਾ ਬੋਲੀ ਦੀ ਵੀ ਫ਼ਰਕ ਪੈ ਜਾਂਦਾ ਵਾ।
ਹਾਂਜੀ।
ਹਾਂਜੀ ਜਿਵੇਂ ਤੁਹਾਡੇ ਵਰਡਜ਼ ਕਿਵੇਂ ਪ੍ਰੋਪਰ ਪੰਜਾਬ ਦੇ ਨੇ ਉਵੇਂ ਸਾਡੇ ਕੋਈ ਵਰਡਜ਼ ਪ੍ਰੋਪਰ ਪੰਜਾਬ ਦੇ ਨਹੀ ਹੁੰਦੇ।
ਹਾਂਜੀ ਫਿਰ ਤੁਸੀਂ ਹੁਣ ਇੱਦਾਂ ਦੇ ਮਾਹੌਲ ਦੇ ਵਿੱਚ ਰਹਿੰਦੇ ਆ ਨਾ ਤਾਂ ਕਰਕੇ ਆ।
ਹਾਂਜੀ, ਹਾਂਜੀ ਸਹੀ ਕਿਹਾ।
ਹਮ। ਰੋਜ਼ ਇਹ ਹੋ ਜਾਂਦਾ ਸਾਰਾ ਬੰਦਾ ਹੁਣ ਜਿਵੇਂ ਹੁਣ ਬਾਹਰ ਬੰਦਾ ਜਾ ਵੜਦਾ ਉੱਦਾਂ ਦੀ ਬੋਲੀ ਸਿੱਖਣੀ ਪੈ ਜਾਂਦੀ ਹੈ।
ਹਾਂਜੀ, ਹਾਂਜੀ ਸਹੀ ਕਿਹਾ।
ਅਤੇ ਐਂ ਕਰਕੇ ਫਿਰ, ਬਸ ਠੀਕ ਹੈ, ਤੁਸੀਂ ਆਏ ਨਹੀਂ ਕਦੇ ਪੰਜਾਬ ਜੀ?
ਅਹ ਆਉਂਦੇ ਹਾਂ ਜੀ ਮਤਲਬ ਜਿਵੇਂ ਹੁਣ ਗਰਮੀਆਂ ਛੁੱਟੀਆਂ ਹੁੰਦੀਆਂ ਨੇ ਹੁਣੇ ਅਸੀਂ ਆ ਕੇ ਗਏ ਆ ਤਿੰਨ। ਚਾਰ ਦਿਨ ਹੀ ਹੋਏ ਨੇ ਹਲੇ ਤਿੰਨ ਚਾਰ ਦਿਨ ਵੀ ਨਹੀਂ ਹਫ਼ਤਾ ਕ ਹੋ ਗਿਆ।
ਅੱਛਾ ਜੀ, ਹਰਿਮੰਦਰ ਸਾਹਿਬ ਆਏ ਕਦੇ ਜੀ?
ਹਾਂਜੀ, ਹਾਂਜੀ ਬਹੁਤ ਟਾਈਮ ਆਏ ਆ ਜੀ ਇਸ ਟਾਈਮ ਵੀ ਆ ਕੇ ਗਏ ਹਾਂ।
ਠੀਕ ਹੈ ਜੀ, ਬਹੁਤ ਵਧੀਆ ਜਗ੍ਹਾ ਜੀ ਦੇਖਣ ਵਾਲੀ ਜਗ੍ਹਾ ਜੀ ਉਹ।
ਹਾਂਜੀ, ਹਾਂਜੀ ਸਹੀ ਕਿਹਾ ਮਤਲਬ ਅਸੀਂ ਜਦੋਂ ਹਮ ਆਉਂਦੇ ਹਾਂ ਨਾ ਹਮੇਸ਼ਾ ਦਰਸ਼ਨ ਵਗੈਰਾ ਕਰਕੇ ਜਾਂਦੇ ਹਾਂ।
ਹਾਂਜੀ, ਬਿਲਕੁਲ ਜੀ।
ਹਾਂਜੀ। ਹੋਰ ਸੁਣਾਓ?
ਬਸ ਠੀਕ ਠਾਕ ਹੈ, ਵਧੀਆ ਹੋਰ ਖਾਣਾ। ਤੁਹਾਨੂੰ ਮਤਲਬ ਕੀ ਬਣਾਉਣਾ ਬਣਾ ਲੈਂਦੇ ਹੋ ਜੀ ਤੁਸੀਂ ਆਪ?
ਅ ਮੈਂ ਦੇਖਿਆ ਜਾਏ ਤਾਂ ਸਾਰਾ ਕੁਛ ਬਣਾ ਲੈਦੀ ਹਾਂ ਵੈਸੇ ਬਸ। ਮਤਲਬ ਕੋਈ ਦਾਲ ਦੂਲ ਛੇਤੀ ਧਰ ਲੈਂਦੀ ਆਉਂਦੀ ਵੈਸ ਵੈਸੇ ਸੁੱਕੀ ਸਬਜ਼ੀ ਵਗੈਰਾ ਸਾਰਾ ਕੁਛ ਬਣਾ ਲੈਂਦੀ ਆ।
ਅੱਛਾ ਜੀ।
ਹਾਂਜੀ, ਹਾਂਜੀ ਦਾਲ ਵਗੈਰਾ ਠੀਕ ਨਹੀਂ ਬਣਦੀ ਬਸ। ਤੇ ਇਕ ਇਹ ਪ੍ਰੋਬਲਮ ਆ ਰੋਟੀ ਗੋਲੀ ਨਹੀਂ ਬਣਦੀ।
ਰੋਟੀ ਵਲ ਦਾ ਹੁਣ ਰੋਟੀ ਮੇਕਰ ਆ ਜਾਂਦਾ ਉਹ ਹੀ ਔਨਲਾਈਨ ਸ਼ੋਪਿੰਗ ਵਿੱਚ ਹੈਗਾ। ਹੋ ਔਡਰ ਕਰ ਲਉ ਤੁਸੀਂ।
ਔਡਰ ਤਾਂ ਕਿੱਥੇ ਘਰ ਦੀ ਬਣਾਉਣੀ ਚਾਹੀਦੀ ਹੈ ਨਾ।
ਨਹੀਂ ਵੈਸੇ ਉਹ ਸੌਖਾ ਬਣ ਜਾਂਦਾ ਉਹਦੇ ਨਾਲ ਜੀ।
ਅੱਛਾ ਏਦਾਂ ਵੀ ਆ ਮੈਂ ਮੈਂ ਕਦੇ ਦੇਖਿਆ ਨੀ ਨਾ ਟਰਾਈ ਕੀਤਾ ਬਟ। ਇੱਕ ਬਸ ਔਖਾ ਇਹ ਆ ਕਿ ਜੋ ਰੋਟੀ ਠੀਕ ਨਹੀਂ ਬਣਦੀ।
ਨਹੀਂ ਸਾਰਾ ਕੁਛ ਇ ਆ ਜੀ ਰੋਟੀ ਆਟਾ ਗੁੰਨਣ ਵਾਲੀ ਮਸ਼ੀਨ ਵੀ ਹੈ ਛੋਟੀ ਜਿਹੀ। ਕੈਂਟ ਦੀ ਆਉਂਦੀ ਹੈ ਜੀ ਹਾਂਜੀ ਆਟਾ ਗੁੰਨ ਨਾਲ ਹੀ। ਮਤਲਬ ਉਹ ਦਿੰਦੇ ਆ ਪ੍ਰੈੱਸ ਕਰਨ ਉਹ ਰੱਖੋ ਦੋ ਰੋਟੀਆਂ ਨਾਲ ਦੀ ਨਾਲ ਗੋਲ।
ਅੱਛਾ, ਪਹਲੇ ਮੈਂ ਟਰਾਈ ਕਰੂੰ ਕਦੇ ਹੁਣ ਤਾਂ ਮੈਂ ਬਸ ਮਤਲਬ। ਹੁਣ ਤਾਂ ਮੈਂ ਪੀ ਜੀ ਚ ਰਹਿੰਦੀ ਹਾਂ। ਮਤਲਬ ਘਰ ਦਿਆਂ ਤੇ ਥੋੜਾ ਦੂਰ ਆ ਤੇ ਹੁਣ ਤਾਂ ਬਸ। ਮੇਰਾ ਬਾਹਰ ਜਾਣ ਦੀ ਤਿਆਰੀ ਚੱਲਦੀ ਆ।
ਚਲੋ ਵਧੀਆ ਕੋਈ ਹੈ ਨਾ ਪਰਮਾਤਮਾ ਤੁਹਾਡਾ ਬਾਹਰਲਾ ਬਣਾਈ ਦੇਣਾ ਹੈਗਾ।
ਬਣ ਗਿਆ ਵੈਂ, ਐਕਚੁਅਲੀ ਬਸ ਹੁਣ ਮਤਲਬ। ਤੇ ਲੈ ਕੇ ਜਾਣਾ ਜਾਣਾ।
ਠੀਕ ਹੈ ਜੀ।
ਹਾਂਜੀ।
ਤੇ ਕੈਨੇਡਾ ਜਾ ਰਹੇ ਹੋ ਜੀ?
ਹਾਂਜੀ ਹਾਂਜੀ ਕੈਨੇਡਾ।
ਠੀਕ ਹੈ। ਹ ਸਾਰਾ ਯੂਥ ਕਨੇਡਾ ਹੀ ਜਾਂਦਾ ਜੀ, ਤਕਰੀਬਨ।
ਹਾਂਜੀ -ਹਾਂਜੀ ਇਹ ਤਾਂ ਗੱਲ ਹੈਗੀ। ਦੇਖਿਆ ਜਾਵੇ ਮਤਲਬ ਕਨੇਡਾ ਦੀ ਸਰਕਾਰ ਵੀ ਹੁਣ ਤਾਂ ਜ਼ ਵਧ ਹੀ ਅੱਗੇ ਵਧ ਮਤਲਬ ਵੱਧਦੀ ਜਾ ਰਹੀ
ਫੀਸਾਂ ਹੀ ਪੂਰੀਆਂ ਭਰਾਈ ਜਾਂਦੀਆਂ ਜ, ਹਾਂਜੀ
ਹਾਂਜੀ, ਫੀਸਾਂ ਤਾਂ ਫੀਸਾਂ ਬਟ ਬਹੁਤ ਹੀ ਨਵੇਂ- ਨਵੇਂ ਰੂਲ ਕੱਢੀ ਜਾਂਦੇ ਨੇ ਹੁਣ ਤਾਂ ਪੀ ਆਰ ਨੂੰ ਵੀ
ਹਾਂਜੀ, ਪੀਅਰ ਹੁਣ ਤਾਂ ਕਹਿੰਦੇ ਅੱਗੇ ਤਾਂ ਘਰ ਦੇ ਵੀ ਨਾਲ ਪੀਅਰ ਹੋ ਜਾਂਦਾ ਹੀ ਮੇਰਾ ਸ਼ਾਇਦ ਉਹ ਹਲੇ ਹੁਣ ਹੁੰਦੇ ਨੀ ਜਿਸ ਹਿਸਾਬ ਨਾਲ।
ਨਹੀਂ ਜੀ ਇਦਾਂ ਦਾ ਨ ਹੋ ਜਾਂਦੇ ਨੇ ਹੁਣ ਨਾਲੇ ਮਤਲਬ ਹੁਣ ਮੇਰੇ ਪਛਾਣਦੇ ਹੀ ਗਏ ਨੇ ਉਹਨਾਂ ਦੀ ਕੁੜੀ ਪੀ ਆਰ ਆ ਉੱਥੇ
ਅੱਛਾ ਜੀ।
ਤੇ ਉਹ ਵੀ ਫੈਮਿਲੀ ਪੂਰੀ ਪੀ ਆਰ ਦੀ ਬੇਸਿਸ ਤੇ ਗਈ ਆ ਜੀ।
ਠੀਕ ਹੈ ਜੀ।
ਹਾਂਜੀ।
ਤੇ ਆਹ ਸਾਡੇ ਗੁਆਂਢੀ। ਥੋੜ੍ਹ ਥੋ੍ਹੇ ਦਿਨ ਨਹੀਂ ਹੋ ਆ ਗੁਆਂਢੀਆਂ ਦੇ ਮੁੰਡੇ ਸੱਦਿਆ ਮਤਲਬ ਫੈਮਲੀ ਵੀ ਸੱਦਿਆ। ਮੰਮੀ -ਡੈਡੀ ਗਏ ਉਹਨਾਂ ਦੇ ਵੀ।
ਅੱਛਾ।
ਪੰਦਰਾਂ ਕੁ ਦਿਨ ਦੇ ਨੇੜ ਤੇੜ ਹੋ ਗਏ ਜੀ।
ਅੱਛਾ ਉਹ ਮਤਲਬ ਕੀ ਕਹਿੰਦੇ ਆ, ਪੀਆਰ ਉਹਨਾਂ ਦਾ ਮੁੰਡਾ।
ਹਾਂ ਮੁੰਡਾ ਪੀ ਆਰ ਜੀ ਉੱਥੇ, ਕਨੇਡਾ ਦੇ ਵਿੱਚ ਟਰਾਲਾ ਚਲਾਉਂਦਾ ਵਾ।
ਅੱ ਅੱਛਾ ਹਾਂ ਫੇਰ ਤਾਂ ਫਿਰ ਛੇਤੀ ਮਿਲ ਜਾਂਦੀ ਹੈ ਪੀ ਆਰ ਦੀ।
ਹਮ ਹਾਂਜੀ ਪਹਿਲਾਂ ਸੀ ਆਏ ਉਹਦੀ ਵਾਈਫ ਅੱਛ ਸੀਗੀ ਪਹਿਲਾਂ ਮਤਲਬ, ਵਿਆਹ ਕਰਾਇਆ। ਕਿ ਬੈਂਡ ਵਾਲਾ ਕਨੇਡਾ ਕਰਵਾਇਆ ਸੀ ਪਹਿਲਾਂ ਉਹ ਉਹਨਾਂ ਨੇ ਸੱਦ ਤਾਂ ਜ਼ਰੂਰ ਲਿਆ ਪਰ ਉੱਥੇ ਆ ਕੇ ਡਿਵੋਰਸ ਦਿੱਤਾ ਉਹਨਾਂ ਨੇ।
ਹ ਤਾਂਸ ਐ ਔਖਾ ਹਨ ਨਾ ਫਿਰ, ਪਹਿਲੇ ਸੱਦੋ ਹੀ ਨਾ ਨਾ ਫੇਰ
ਚੱਕਰ ਆਏ ਸੀ ਉਹ ਮਤਲਬ, ਸੀਗਾ ਵੀ ਉਹ ਕਹਿੰਦੀ ਮੈਂ ਰਹਿਣਾ ਨਹੀਂ ਇਹਨਾਂ ਦੇ ਨਾਲ ਅਤੇ ਉਹ ਬੰਦਾ ਇੱਥੋਂ ਜਿਵੇਂ ਪਿੰਡ ਦਾ ਹੀ ਸੀ ਉਹਦੀ ਮਤਲਬ ਜਿਵੇਂ ਭਣਜੂਈ ਸੀਗੀ ਉਹ ਕਹਿੰਦਾ ਵੀ ਮੇਰੀ ਇੱਥੇ ਮਤਲਬ ਰੈਪੂਟੇਸ਼ਨ ਆ ਗਈ। ਵੀ ਤੁਸੀਂ ਇੱਦਾਂ ਨਹੀਂ ਕਰਗੇ ਮੁੰਡੇ ਨੂੰ ਬੁਲਾਓ ਪਹਿਲਾਂ ਤਾਂ ਮੁੰਡੇ ਨੂੰ ਬੁਲਾਉਂਦੇ ਵੀ ਨਹੀਂ ਸੀ। ਮੁੰਡੇ ਨੂੰ ਬੁਲਾ ਕੇ ਉੱਥੇ, ਡਾਕੂਮੈਂਟ ਕਰਾ ਅਤੇ ਸਾਰਾ ਕੁ ਫਿਰ ਉਹ ਤੋਂ ਬਾਅਦ ਜਵਾਬ ਦੇਤਾ ਉਹਨੂੰ, ਫਿਰ ਉਹਨੇ ਹੋਰ ਵਿਆਹ ਕਰਾ ਲਿਆ ਸੀ ਉੱਧਰ ਹੀ। ਉਹ ਹੁਣ ਪੀਅਰ ਹੋ ਗਿਆ ਉੱਧਰ। ਤੇ ਯਾਨੀ ਕਿ ਫਿਰ ਉਹ ਆਪਦੇ ਮਾਤਾ ਪਿਤਾ ਨੂੰ ਸੱਦ ਲਿਆ ਨੇ ਹੁਣ।
ਅੱ ਅੱਛਾ ਬਟ ਏਦਾਂ ਨੀ ਕਰਨਾ ਚਾਹੀਦਾ ਹਨਾ ਜੇ ਤੁਹਾਡਾ ਕੋਈ ਬਾਹਰ ਪਹਿਲੇ ਤੋਂ ਹੈਗਾ ਤੁਸੀਂ ਪਹਿਲਾ ਹੀ ਦੱਸ ਦੋ ਹਨਾ ਘਰਦਿਆਂ ਨੂੰ।
ਹਾਂਜੀ, ਬਿਲਕੁਲ ਉਹੀ ਗੱਲ ਆ ਜੀ ਜੇ ਵਿਆਹ ਹੀ ਨਾ ਕਰਵਾ ਉਹਨੂੰ।
ਉਹੀ ਤਾਂ ਬਾਅਦ ਚੋਂ ਮੁੰਡੇ ਦੀ ਵੀ ਲਾਈਫ ਖਰਾਬ ਹੋ ਜਾਂਦੀ ਆ।
ਹਾਂਜੀ।
ਹਾਂਜੀ।
ਦੇਖੋ ਹੁ ਨਾ ਪੂਣੇੇ ਦੇ ਵਿੱਚ ਕਿੱਡੀ ਘਟਨਾ ਹੋਈ ਹੈ ਤੁਹਾਡੇ ਹੀ ਹੋਈ ਹੈ ਪੂਨੇ 'ਚ ਇੱਥੇ ਹੀ।
ਹਾਂਜੀ -ਹਾਂਜੀ ਪੁੂਨਾ ਇਹ ਸਟ ਜਿੱਥੇ ਮੈਂ ਜੋਬ ਕਰਦੀ ਹਾਂ।
ਫ ਫੇਮਸ ਆ ਉੱਥੇ ਜਦੋਂ ਪਹਾੜ ਤੋਂ ਜਾ ਕੇ ਸਿੱਟੇ ਸੀ ਉਹਨਾਂ ਨੇ।
ਹਾਂ ਲੋਹਗੜ੍ਹ ਫੋਰਟ ਤੇ ਸੀਆ ਹਾਂਜੀ ਸੀਆ ਤੇ ਕੇਤਨ ਦਾ ਹੋਇਆ। ਹ।
ਇੱਦਾਂ ਕਦੋਂ ਹੋ ਐ ਹੋ ਜਾਂਦੇ ਹਾਂਜੀ
ਨਾਲ ਦੇਖ ਲੋ ਉਹਦਾ ਵੀ ਬਹਾਰਦਰ ਰੱਖਿਆ ਹੋਇਆ ਸੀ, ਚੱਲ ਜੀ ਤੂੰ ਰੱਖ
ਨਹੀਂ ਉਹਨੇ ਮਨੇ ਸਤਾਰਾਂ ਕਰੋੜ ਦਾ ਤਾਂ, ਪੈਲੇਸ ਬੁੱਕ ਕਰਵਾਇਆ ਸੀ ਉਹਨੇਦ ਮੈਰਿਜ ਵਾਸਤੇ।
ਹਾਂਜੀ -ਹਾਂਜੀ ਉਹ ਗੱਲ ਸਹੀ ਹੈ ਬਟ ਫ ਤੂੰ ਨਹੀਂ ਪੁੱਛੇ, ਤਾਂ ਤੂੰ ਪਹਿਲਾਂ ਹੀ ਕਹਿ ਦੇਗੀ ਹਾਂ ਕਿ ਏਦਾਂ ਦੀ ਗੱਲ ਆ ਮੈਂ ਨਹੀਂ ਕਰਵਾਣਾ, ਅਗਲਿਆਂ ਦਾ ਵੀ ਮੁੰਡਾ ਵਾ ਉਹਨਾਂ ਦੇ ਦਿਲ ਤੇ ਕਿ ਬੀਤ ਦਿਓ ਹ
ਹਾਂਜੀ, ਇਹ ਕੋਈ ਟੋਪਿਕ 'ਤੇ ਕੋਈ ਗੱਲ ਕਰਦਾ ਨਹੀਂ ਵੀ ਐਂ ਐਂ ਕਾਹਦੋਂ ਕਰਦੇ ਨੇ ਜੀ।
ਉਹੀ ਤਾਂ ਗੱਲ ਆ, ਅਗਲਿਆਂ ਦੇ ਮਾਂ ਪਿਓ ਮਤਲਬ ਮਾਂ ਪਿਓ ਦਾ ਤਾਂ ਮੁੰਡਾ ਰੁਲ ਗਿਆ ਨਾ।
ਗੱਲ ਸਾਫ਼ ਕਹਿ ਦੋ ਬੰਦੇ ਨੂੰ ਬਸ, ਖ਼ਤਮ ਆ ਕਹਾਣੀ ਹੈ। ਕਿਸੇ ਦਾ ਮਾਰ ਨਾ ਹੁਣ, ਆਪ ਵੀ ਹੁਣ ਚੱਕੀ ਪੀਸੂਗੀ ਹੁਣ ਕੀ ਫਾਇਦਾ। ਵੀਹ ਸਾਲ, ਹ ਆਪਦੀ ਜ਼ਿੰਦ ਵੀ ਖ਼ਰਾਬ ਹੀ ਹੋ ਜਾਂਦੀ ਹੈ।
ਸਹੀਕ
ਹਨਾ ਜੀ।
ਹੁਣ ਤਾਂ ਨੀ ਮੈਨੂੰ ਲੱਗਦਾ, ਉਹ ਕਹਿੰਦੇ ਉਹਦੇ ਘਰਦੇ ਵੀ ਕਹਿੰਦੇ ਕਿ ਫਾਸੀ ਤੇ ਸਾਨੂੰ ਸਾਡੀ ਕੁੜੀ ਨਹੀਂ ਚਾਹੀਦੀ ਰਿਟਰਨ
ਹਾਂਜੀ -ਹਾਂਜੀ ਤਾਂ ਸੁਣਿਆ ਮੈਂ ਵੀ ਨਿਊਜ਼ ਦੇ ਵਿੱਚ ਹੀ ਉਹ।
ਬਟ ਕਿਉਂ ਕਰਨਾ ਹਨਾ, ਹੁਣ ਤੈਨੂੰ ਵੀ ਸਜ਼ਾ ਬ ਭੁਗਤਣੀ ਪੈਣੀ ਆ ਕਈ ਕੁੜੀਆਂ ਨਕਲ ਨ, ਦੇਖਿਆ ਜਾਵੇ ਤਾਂ।
ਨਹੀਂ ਚਲੋ, ਅੱਡੋ ਅੱਡ ਸੋਚ ਹੁੰਦੀ ਹੈ ਅਗਲੇ ਦੀ ਹਨਾ। ਯਾਨੀ ਦੱਸਣਾ ਹੱਲ ਜ਼ਰੂਰੀ ਸੀਗਾ ਮਤਲਬ ਜੇ ਦਸ ਦਿੰਦੇ ਦੇ ਮਤਲਬ ਇਹ ਕੰਮ ਨਹੀਂ ਹੋਣਾ ਸੀਗਾ ਨਾ।
ਸਹੀ ਕਿਹਾ
ਹਨਾ ਜੀ, ਦੋ ਬੋਲ ਵੱਧ ਤੋਂ ਵੱਧ ਕੀ ਹੁੰਦਾ ਹੈਗਾ ਹਨਾ। ਕੁਛ ਨਹੀਂ ਹੋਣਾ ਸੀਗਾ, ਲਾਈਫ ਤਾਂ ਨਹੀਂ ਖ਼ਰਾਬ ਹੋਣੀ ਸੀ ਦੋਨਾਂ ਦੀ। ਅਤੇ, ਦੋਨੋਂ ਦੀ ਲਾਈਫ ਖਰਾਬ ਹੋਈ।
ਹੈਲੋ ਹਾਂਜੀ ਹਾਂਜੀ ਸੁਣਦੀ ਹਾਂ ਜੀ।
ਮੈਂ ਕਿਹਾ ਜੀ ਲਾਈਫ ਤਾਂ ਨਹੀਂ ਖ਼ਰਾਬ ਹੋਣੀ ਸੀਗੀ ਜੇ ਦੋ ਬੋਲ ਬੋਲ ਦਿੰਦੇ।
ਉਹੀ ਤਾਂ ਨਾਲ ਉਹ ਮੁੰਡਾ ਵੀ ਰਲਿਆ ਹੋਇਆ ਸੀ, ਲੋ ਧੱਕਾ ਮਾਰਨ ਚ।
ਹ ਹਾਂਜੀ -ਹਾਂਜੀ।
ਉਹਨੂੰ ਵੀ ਅਕਲ ਆਈ
ਉਹ ਤਾਂ ਮੈਂ, ਸਾਰੀ ਨਿਊਜ਼ ਦੇਵ ਪੜ੍ਹੀ ਆ ਮੈਂ ਉਹ ਸੈਸਟਰ ਨੇ ਉਹਨਾਂ ਤੋਂ ਪੁੱਛ ਅੱਛਾ ਫਿਰ ਸੈਸਟਰ ਨੇ, ਹਰ ਤਾਂ ਮੰਨ ਕੇ ਸੀ ਵੀ ਡਿੱਗਿਆ ਹੀ ਆ। ਫਿਰ ਸਿਸਟਰ ਨੇ ਥੋੜ੍ਹੇ ਜਿਹੇ ਬਿਆਨ ਕਰੇ ਉਹਦੇ ਮੁੰਡੇ ਦੀ ਨੇ, ਫਿਰ ਜਾ ਕੇ ਅਤੇ ਸਾਰਾ ਰਾਜ ਖੁੱਲ੍ਹ ਗਿਆ।
ਸਹੀ ਕਿਹਾ ਹੈ, ਉਹਨਾਂ ਦੀ ਪਲੈਨਿੰਗ ਤਾਂ ਦੇਖੋ ਤੁਸੀਂ ਕਿੰਨੀ ਵਧੀਆ ਸੀ।
ਹਾਂਜੀ
ਕੀ ਏਦਾਂ ਏਦਾਂ ਕਰਦੇ ਆ, ਏਦਾਂ ਏਦਾਂ ਕਰਕੇ ਫੇਰ ਐਵੇਂ ਸਿੱਟ ਦੇਵਾਂਗੇ। ਫਿਰ ਕਹਿੰਦਾ ਕਿ ਸੱਪ ਆ ਗਿਆ। ਉਹੀ ਤਾਂ, ਲੋਕ ਲੋੰਗਾ ਨੂੰ ਲੱਗਦਾ ਆਪਾਂ ਕਰ ਲਾਂਗੇ ਹਨਾ। ਕੀ ਹੋਜੂ।
ਨਹੀਂ ਹੁੰਦਾ ਜੀ, ਪੁਲਿਸ ਕੁਛ ਨਹੀ ਕਰ ਕਰਨ ਦਿੰਦੀ ਜੇ ਆਈ ਤੇ ਆ ਜੇ ਆਪਦੀ ਤੇ।
ਸਹੀ ਕਿਆ, ਸਹੀ ਕਿਆ।
ਇਹ ਤਾਂ ਮਤਲਬ ਇਹ ਹੈ ਵੀ, ਮਤਲਬ ਹਨਾ ਆਪਦੀ ਬਚ ਕੇ ਚੱਲੇ ਹਨਾ। ਸਾਫ ਗੱਲ ਦੱਸ ਦੋ ਹਰੇਕ ਨੂੰ ਕੋਈ ਵੀ ਆ। ਬਾਜ਼ਾਂ ਦੇ ਨਾਲ ਮੁੜਖ ਦੇਖਦੇ ਹੀ, ਸਾਲ- ਸਾਲ ਨਹੀਂ ਚੱਲਦੀ ਮੈਰਿਜਾਂ।
ਸਹੀ ਕਿਹਾ, ਉਹੀ ਕ ਹੁੰਣ ਦੇ ਜੋ ਲਵ ਮੈਰਿਜ ਕਰਦੇ ਆ ਉਹ ਵੀ ਤੇ ਜਿਆਦਾ ਟਾਈਮ ਚੱਲਦੀ ਹੈ, ਤੁਸੀਂ ਦੇਖ
ਮੇਰਾ ਸਾਡੇ ਵੀ ਰਿਸ਼ਤੇਦਾਰੀ ਦੇ ਵਿੱਚ ਔਨਲਾਈਨ ਸ਼ੋਪਿੰਗ ਨੇ ਪੰਗਾ, ਪਇਆ ਸੀਗਾ ਹੋ ਗਵੇ ਥੋੜੇ ਕੁ ਦਿਨ ਉਹਨੇ ਵੀ ਕੋਈ ਉੱਥੇ ਸੂਟ-ਸ਼ਾਟ ਦੇਖ ਲਿਆ, ਔਨਲਾਈਨ ਦਾ। ਤੇ ਘਰ ਵਾਲਾ ਕਹਿੰਦਾ ਲੈ ਕੇ ਨਹੀਂ ਦੇਣਾ ਤੇ ਰੁੱਸ ਕੇ ਚਲੀ ਜਾ ਗਈ ੳ
ਲੋ ਜੀ ਤੇ ਇੰਨੀ ਕੀ ਗੱਲ ਪਿੱਛੇ
ਤੇ ਔਨਲਾਈਨ ਆ ਕਿਹੜੇ ਇੱਕ ਐਪ ਨਹੀਂ ਹੈਗੀ ਇੱਕੋ- ਇੱਕੋ ਵਾਂਗ ਟਰਿੱਪ ਪਤਾ ਨੀ ਕਿਹੜੀ ਪਤਾ ਨ ਇਸ ਤਰ੍ਹਾਂ ਦੀ ਕੁਛ ਹੈਗੀ ਆ ਮਹਿੰਦਰਾ ਆ ਪਤਾ ਨੀ ਕਿਹੜੀ
ਮਹਿੰਦਰਾ, ਮਹਿੰਦਰਾ ਮੈਂ ਵੀ ਸ਼ੋਪਿੰਗ ਕਰਦੀ ਹਾਂ ਜੀ
ਹਾਂਜੀ ਤੇ ਉਹ ਮਤਲਬ ਉੱਥੇ ਜ ਕੁਝ ਦੇਖਿਆ ਜੀ ਹ ਜੀ ਇਸ ਤਰ੍ਹਾਂ ਦਾ ਕੰਮ ਚੱਲਦਾ ਔਨਲਾਈਨ ਵੀ ਕਲਿੱਕ ਕਰ ਦਿੰਦੇ ਆ ਹੁਣ ਇੱਧਰ ਪੰਜਾਬ ਦੇ ਜਿੱਦਾਂ ਤਿੰਨ -ਤਿੰਨ ਹਜ਼ਾਰ ਕੀ ਆ ਗਿਆ ਬੁੜੀਆਂ ਨੂੰ ਨਾਲ ਦੀ ਨਾਲ ਹਾਂਜੀ ਸਾਡੇ ਤਾਂ ਹਾਲੇ ਫਿਲਹਾਲ ਆਇਆ ਨੀ ਆ, ਮੈਸੇਜ ਆਇਆ ਨੀ ਆ ਜਾਣੀ ਕਿ ਆ ਗਿਆ ਕਈ ਬੰਦਿਆਂ ਨੂੰ ਸਾਡੇ। ਘਰਾਂ ਦੇ ਵਿੱਚ ਬੰਦਿਆਂ ਨੂੰ ਆ ਗਿਆ ਜੀ ਮੈਸੀਜ।
ਮੈਂ ਤੁਹਾਡੇ ਘਰਦੇ ਨੇ ਫੋਰਮ ਭਰਿਆ ਸੀ।
ਹਾਂਜੀ ਮੇਰੀ ਵਾਈਫ ਆ, ਮੇਰੇ ਦੋ ਬੇਟੇ ਆ।
ਅੱਛਾ ਅੱਛਾ, ਚਲੋ ਵਧੀਆ ਫੇਰ ਤਾਂ।
ਅਤੇ ਉਹਨਾਂ ਨੇ ਭਰਿਆ ਦਾ ਪਰ ਆਇਆ ਨਹੀਂ ਹੈਗਾ, ਹਾਲੇ ਸਾਨੂੰ ਨਹੀਂ ਆਏ ਜਾਨਕੀ ਹੈਗੇ।
ਅੱਛਾ, ਅੱਛਾ।
ਹਾਂ ਤੇ ਮਤਲਬ, ਚੈੱਕ ਕਰਵਾ ਕੇ ਆਵਾਂਗੇ ਕੱਲ੍ਹ ਵੀਂ ਆ ਗਏ, ਤਾਂ ਬਾਕੀ ਕਈਆਂ ਨੂੰ ਤਾ ਮੈਸੇਸ ਹੀ ਆਇਆ ਨਹੀਂ ਨਾ ਸਾਨੂੰ
ਅੱਛਾ, ਅੱਛਾ ਤੁਸੀਂ ਜੋ ਬੈਂ ਅਕਾਊਂਟ ਦਿੱਤਾ, ਉਹ ਚ ਦੇਖਲੋ ਜੇ ਐਡ ਹੋਏ ਹੋਣ ਪੈਸੇ।
ਉਹ ਜਿਹੜੇ ਅਕਾਊਂਟ ਮਤਲਬ, ਸਾਡੇ ਪੰਜਾਬ ਦੇ ਵਿੱਚ ਥੋੜਾ ਜਿਹਾ ਡਾਕਘਰ ਚੱਲਦਾ ਸੀ।
ਅੱਛਾ,
ਹੈਲੋ,
ਹਾਂਜੀ, ਹਾਂਜੀ ਸੁਣਦੀ ਹਾਂ।
ਹੈਲੋ,
ਨਹੀਂ ਜੇ ਡਾਕਘਰ ਜਾਂਦੇ ਨੇ ਖਾਤਾ, ਉਹਦੇ 'ਚ ਆ ਜਾਏ ਉਹਦਾ ਐਪ ਨਹੀਂ ਹੈਗੀ।
ਅੱਛਾ, ਅੱਛਾ ਚਲੋ ਵੈਸੇ ਮੈਨੂੰ ਕੋਲ ਆ ਰਿਹਾ। ਤਾਂ ਕਰਕੇ ਤੁਹਾਨੂੰ ਆਵਾਜ਼ ਨੀ ਆ ਰਹੀ, ਫੇਰ ਕਦੀ ਗੱਲ ਤੁਹਾਡੇ ਨਾਲ।
ਹਾਂਜੀ, ਹਾਂਜੀ ਕੋਈ ਗੱਲ ਨਹੀਂ ਮੈਮ, ਥੈਂਕ ਯੂ ਸਤਿ ਸ਼੍ਰੀ ਅਕਾਲ।